ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ
ਬਸ ਵਧੀਆ ਵਧੀਆ ਹੋਰ ਤੁਸੀਂ ਸੁਣਾਓ ਕੀ ਕਰਦੇ
ਬਸ ਕੁਛ ਨੀ ਆ ਅੱਜ ਕੱਲ ਤਾਂ ਫ੍ਰੀ ਅੱਜ ਕੱਲ੍ਹ ਬੱਚਿਆਂ ਨੇ ਛੁੱਟੀਆਂ ਚੱਲ ਰਹੀਆਂ ਇਹ
ਅੱਛਾ ਅੱਛਾ ਉਹ ਤਾਂ ਗੱਲ ਹੈਗੀ ਆ ਬੱਚਿਆਂ ਦੇ ਨਾਲ ਥੋੜਾ ਟਮ ਟਬਲ ਵੀ ਚੇਂਜ ਹੋਏ ਦਾ ਮੈਂ ਸਗ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਕਿਹਾ ਤੁਸੀਂ ਮਤਲਬ ਵਗੈਰਾ ਕਰ ਦਿ ਹੋ
ਹਾਂਜੀ ਅੱਜ ਕੱਲ੍ਹ ਥੋੜ੍ਹੀ ਬਹੁਤ ਸ਼ੁਰੂ ਕੀਤੀ ਹੈ ਮੈਂ ਵੀ ਇਹੀ ਕਰਨਾ ਸੀ ਤੁਹਾਨੂੰ ਥੋੜੇ ਦਿਨ ਪਹਿਲੇ ਵੀ ਕਾਲ ਇਹੀ ਪੁੱਛਣ ਲਈ ਨਾ ਕਿ ਅੱਜ ਕੱਲ ਜਿੱਦਾਂ ਬੱਚਿਆਂ ਦੇ ਹੁਣ ਫਰੀ ਹੈ ਅੱਛੇ ਹੁਣੱਜ ਸਵੇਰੇ ਜਲਦੀ ਸਾਡੇ ਕੋਲ ਟਾਈਮ ਨੋਰਮਲੀ ਤਾਂ ਆਪਾਂ ਜਲਦੀ ਜਲਦੀ ਉੱਠੀ ਦਾ ਫਟਾਫਟਾ ਦਾ ਸਵੇਰ ਦਾ ਲੰਚ ਪੈ ਕਰੋ ਯ ਕਰੋੋ
ਹਾਂਜੀ ਹਾਂ
ਹੁਣ ਅੱਜ ਕੱਲ ਨਹੀਂ ਹੈਗਾ ਤਾਂ ਮੈਂ ਵੀ ਇਹ ਸੋਚਿਆ ਕਿ ਹੁਣ ਨਾ ਹੁਣੇ ਟਾਈਮ ਕੱਢ ਕੇ ਸਵੇਰੇ ਅੱਧਾ ਘੰਟਾ ਹੀ ਸਹੀ ਚਾਹੇ ਥੋੜ੍ਹੀ ਬਹੁਤ ਐਕਸਰਸਾਈਜ਼ ਕੀਤੀ ਜਾਵੇ ਕਿਉਂਕਿ ਵੈਸ ਉਹ ਸਾਡਾ ਕੰਮ ਪਹਿਲੇ ਵਾਲਾ ਤਾਂ ਹੈ ਨੀ ਕਿਉਂਕਿ ਅਸੀਂ ਕੰਮ ਵਾਲੀਆਂ ਲੱਗੀਆਂ ਹੋਈਆਂ ਤੇ ਝਾੜੂ ਪੋਚਾ ਨੀ ਕਰਦੇ ਅਸੀ ਕੋਈ ਇੱਦਾ ਦਾ ਮਿਹਨਤ ਵਾਲਾ ਕੰਮ ਨੀ ਕਰਦਾ ਸਿਰਫ ਖੜ ਹੋ ਕਿਚਨ ਚ ਕੰਮ ਨੀ ਕਰੀਦਾ ਹੈਗਾ
ਬਿਲਕੁਲ ਬਿਲਕੁਲ ਨਾਲ ਦੇਖੋ ਨਾ ਹਾਂ ਹੁੰਦੀ ਨੀ ਹਾਂਜੀ ਹਾਂਜੀ ਅੱਜ ਕੱਲ ਮੇਨ ਗੱਲ ਹੈਗੀ ਆ ਸਾਰੀ ਚੀਜ਼ਾਂ ਆ ਗੀਆਂ ਨੇ ਇਲੈਕਟ੍ਰੋਨਿਕ ਸਭ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਆ ਗਈਆਂ ਹੋਈਆਂ ਨੇ ਅਤੇ ਕਿੱਥੋਂ ਸਾਡੀਆਂ ਐਕਸਰਸਾਈਜ਼ਾਂ ਹੋਣੀਆਂ ਨੇ ਜਿਵੇਂ ਪਹਿਲੇ ਸਾਡੀ ਮੰਮੀੀਆਂ ਸਾਡੀਆਂ ਦਾਦੀਆਂ ਜਿਵੇਂ ਕੰਮ ਕਰਦੀਆਂ ਹੁੰਦੀਆਂ ਸੀ ਕੱ ਕੱਪੜੇ ਹੱਥ ਨਾਲ ਧੋਣੇ ਹੈ ਨਾ ਥਾਪੀਆਂ ਦੇ ਨਾਲ ਮਿਕਸੀ ਜਿਹੜੀ ਉਹ ਜਿਵੇਂ ਹੁਣ ਮਿਕਸੀ ਆ ਗਈ ਪਹਿਲਾਂ ਕੀ ਹੁੰਦਾ ਸੀ ਹੱਥਾਂ ਦੇ ਨਾਲ ਲ ਉਹ ਕੀ ਕਹਿੰਦੇ ਨੇ ਚਟਨੀ ਬਣਾਉਣੀ ਆ ਮਸਾਲੇ ਕੁੱਟਣੇ ਹਨਾ ਹਾਂ ਉਹਦੇ ਨਾਲ ਦੇਖੋ ਜ਼ੋਰ ਲੱਗਦਾ ਚੀਜ਼ ਨੂੰ ਸਾਡੀ ਬਾਹਵਾਂ ਦੀ ਤਾਂ ਸਟੈਚਿਸ ਹੁੰਦੀ ਵੀ ਨੇ ਨਾ ਅੱਜ ਕੱਲ੍ਹ ਤੁਸੀਂ ਭਾਵੇਂ ਪੁਰੀ ਅਲਮਾਰੀ ਤੁਸੀਂ ਭਾਵੇਂ ਵਾਸ਼ਿੰਗ ਮਸ਼ੀਨ ਚ ਪਾ ਦੋ ਆਪਣੇ ਹੱਥ ਨਾਲ ਕੁੱਝ ਨੀ ਹੋਣਾ ਤੁਹਾਨੂੰ ਤੁਹਨੇ ਸਭ ਸੁਕਾ ਕੇ ਵੀ ਕੱਪੜੇ ਬਾਹਰ ਦੇ ਨੇ ਕੇ ਪਾਣੇ ਨੇ ਅੱਜ ਕੱਲ ਤਾਂ ਮਤਲਬ ਉਹੇ ਚ ਵੀ ਆ ਨ ਕੁਛ ਲੇਡੀਜ਼ ਹੈਗੀਆਂ ਨੇ ਜੋ ਕਿ ਆਲਸ ਹੋ ਜਾਂਦਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਬਟ ਉਹ ਗਲਤ ਹੈ ਇਹ ਸਭ ਚੀਜ਼ਾਂ ਆਉਣ ਦੇ ਨਾਲ ਲੋਕ ਲੋਕਾਂ ਨੇ ਆਪਣੀ ਸਿਹਤ ਵੱਲ ਧਿਆਨ ਦੇਣਾ ਹੀ ਬੰਨ
ਬੰਦ ਕਰ ਦਿੱਤਾ ਹੈ ਸਹੀ
ਮੈਂ ਤੇ ਮੈਂ ਆਪ ਨਾ ਇੱਕ ਦੋ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਮਤਲਬ ਐਕਸਰਸਾਈਜ਼ ਕਰਨੀ ਜਾਂ ਵੋਕ ਕਰਨੀ ਯੋਗਾ ਕਰ ਹਾਂ ਕਿਉਂਕਿ ਇਹ ਦੇਖੋ ਐਕਸਰਸਾਈਜ਼ ਕਰਨਾ ਕੀ ਹੁੰਦਾ ਆ ਅਸੀਂ ਜਿਵੇਂ ਸਵੇਰੇ ਸਵੇਰੇ ਹਾਂ ਥੋੜੇ ਦਿਨ ਉਹ ਹੁੰਦੀ ਏ ਬਟ ਬਾਅਦ ਚੋਂ ਤਾਂ ਤੁਹਾਨੂੰ ਪਤਾ ਹੈ ਅਸੀਂ ਕਰਨੀ ਗ ਉ ਬਹੁਤ ਮਜ਼ਾ ਆਉਂਦਾ
ਜਾਂਦਾ ਹਾਂ ਦੂਸਰਾ ਕੋਈ ਮਿਲ ਜਾਵੇ ਆਪਣੇ ਨਾਲ ਦਾ ਬਰਾਬਰ ਦਾ ਫਿਰ ਫਿਰ ਤਾਂ ਹੋਰ ਮਜ਼ਾ ਆਉਂਦਾ ਹੈ ਕਿ ਚਲੋ ਜੀ ਇੱਕ ਦੂਜੇ ਦੇ ਸਾਥੀ ਸਾਥ ਨਾਲ ਚੇਤੀ ਹੋ ਜਾਂਦਾ ਇਕੱਲੇ ਜਾਵੇ ਬੰਦਾ ਤਾਂ ਉਹਦਾ ਰਹਿੰਦਾ ਕੋਈ ਸਾਥ ਮਿਲ ਜਾਂਦਾ ਫਿਰ ਸਾਨੂੰ ਉਹਦੇ ਵੀ ਲੈਂਦਾ ਕਿ ਉਹ ਸਾਡੀ ਵੇਟ ਕਰ ਰਿਹਾ ਉਹਨੂੰ ਹੈਗਾ ਮੇਰੀ ਵੇਟ ਕਰ ਰਿਹਾ ਤਾਂ ਅਸੀਂ ਇੱਕ ਦੂਜੇ ਸਾਥ ਨਾਲ ਜ਼ਰੂਰ ਸਾਨੂੰ ਨਾ ਹੁਣ ਥੋੜੇ ਦਿ ਨੇ ਜ਼ਰੂਰ ਚਾਹੀਦੀ ਹੈ
ਹਾਂਜੀ ਹਾਂਜੀ ਦੇਖੋ ਨਾਲ ਕਰਨੀ ਵੀ ਚਾਹੀਦੀ ਹੈ ਤੇ ਨਾਲ ਸਭ ਤੋਂ ਵੱਡੀ ਗੱਲ ਹੈ ਹੁੰਦੀ ਕਿ ਤੁਸੀਂ ਅਗਰ ਐਕਸਰਸਾਈਜ਼ ਕਰਦੇ ਹੋ ਨਾ ਤੁਹਾਡੀ ਬੋਡੀ ਬਹੁਤ ਚਾਰਜ ਰਹਿੰਦੀ ਆ ਤੁਸੀਂ ਹਰ ਇੱਕ ਕੰਮ ਤੁਹਾਡਾ ਫੁਰਤੀਲੀ ਨਾਲ ਹੋਣਾ ਆ ਸਭ ਹਾਂਜੀ ਦੇਖੋ ਬੰਦਾ ਆਪਣੇ ਕੰਮ ਨੂੰ ਪ੍ਰੋਪਰ ਤਰੀਕੇ ਨਾਲ ਕਰ ਲਏ ਸਭ ਤਰੀਕੇ ਨਾਲ ਹੋ ਜਾਵੇ ਇਹ ਵੀ ਹੋ ਗਿਆ ਨਾਸ਼ਤਾ ਵੀ ਹੋ ਗਿਆ ਬੱਚਿਆਂ ਨੂੰ ਵੀ ਖਵਾ ਤੀ ਬੱਚਿਆਂ ਨੂੰ ਕੰਮ ਵੀ ਕਰਾ ਤਾ ਆਪਣੇ ਵੀ ਕੰਮ ਹੁਣ ਚਲੋ ਠੀਕ ਹੈ ਤੁਹਾਨੂੰ ਪਤਾ ਕਿ ਚੱਲ ਮੇਰੇਲ ਥੋੜ੍ਹਾ ਟਾਈਮ ਹੈਗਾ ਚੱਲ ਮੈਂ ਹੁਣ ਰੈਸਟ ਕਰ ਲੈਂਦੀ ਹਾਂ ਸ਼ਾਮੀ ਫੇਰ ਹੁਣ ਉਹ ਸਾਡੇ ਤੇ ਡਿਪੈਂਡ ਰਹਿੰਦਾ ਨਾ ਕਿ ਅਸੀਂ ਮਤਲਬ ਐਕਸਰਸਾਈਜ਼ ਸਵੇਰ ਨੂੰ ਕਰਨੀ ਹੈ
ਸ਼ਾਮ ਨੂੰ ਕਰਨੀ ਆ ਸਹੀ ਗੱਲ ਹੈ ਅਸੀਂ ਆਪਣੇ ਲਈ ਟਾਈਮ ਜਿਹੜੇ ਨਾ ਲੋਕੀ ਆਪਣੇ ਲਈ ਟਾਈਮ ਕੱਢਦੇ ਬਹੁਤ ਔਖਾ ਉਹ ਸੋਚਦੇ ਆ ਕਿ ਅਸੀਂ ਕਹਿੰਦੇ ਪਹਿਲੇ ਕੰਮ ਮੁੱਕ ਜਾਵੇ ਸਾਡਾ ਫੇਰ ਅਸੀਂ ਕਰ ਲਵਾਂਗੇ ਪਰ ਸਾਡੀ ਜਿਹੜੀ ਸੋਚ ਹੈ ਨਾ ਇਹ ਗ਼ਲਤ ਹੈ ਲੇਡੀਜ਼ ਨੂੰ ਸਪੈਸ਼ਲੀ ਜੈਂਟਸ ਨੂੰ ਵੀ ਜਿਹੜੇ ਵਿਚੇਾਰੇ ਸਵੇਰੇ ਥ ਜਾ ਕੇ ਫਿਸ ਜਿੜੇ ਵਰਕਿੰਗ ਹੈਗੇ ਨ ਸਾਰ ਨੂੰ ਸਾਥ ਦੇਨ ਕੰਪਿਊਟਰ ਅੱਗੇ ਬੈਠਾ ਪੈਂਦਾ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਐਕਸਰਸਾਈਜ਼ ਪਰ ਸਾਨੂੰ ਲੇਡੀਜ਼ ਨੂੰ ਗੇ ਜ਼ਰੂਰੀ ਸਾਰਿਆਂ ਦਾ ਧਿਆਨ ਵੀ ਰੱਖ ਰੱਖਣਾ ਪਲ ਸਾਨੂੰ ਆਪਣਾ ਵੀ ਧਿਆਨ ਰੱਖਣਾ ਬਹੁਤ ਜ਼ਰ
ਸਭ ਤੋਂ ਵੱਡੀ ਗੱਲ ਹੈਗੀ ਹੈ ਬੱਚਿਆਂ ਨੂੰ ਧਿਆਨ ਰੱਖਣਾ ਬੱਚਿਆਂ ਦਾ ਸਾਰਾ ਕੁੱਛ ਕਰ ਕਰਨਾ ਉਹਨਾਂ ਨਾਲ ਤੇ ਵੈਸੇ ਹੀ ਸਾਡੀ ਬੁਰੀ ਹਾਲਤ ਹੋ ਜਾਂਦੀ ਹੈ ਬੱਚਿਆਂ ਦੇ ਅੱਗੇ ਪਿੱਛੇ ਫਿਰਨਾ ਰੋਟੀ ਖਵਾਉਣੀ ਇਹ ਸਭ ਚੀਜ਼ਾਂ ਵੀ ਹੋਣ ਲੱਗ ਜਾਂਦੀਆਂ ਨੇ ਹਨ ਤੇ ਨਾਲੇ ਸਭ ਤੋਂ ਵਧੀਆ ਗੱਲ ਪਤਾ ਕੀ ਹੁੰਦੀ ਆ ਯੋਗਾ ਕਰਿਆ ਕੁੁਰੂ ਯੋਗਾ ਸਭ ਤੋਂ ਬੈਸਟ ਹੁੰਦੀ ਜੇ ਯੋਗਾ ਦੇ ਨਾਲ ਕੀ ਹੁੰਦਾ ਹੈ ਤੁਹਾਡਾ ਮੀਨਸ ਜਿਵੇਂ ਵਜ਼ਨ ਵਗੈਰਾ ਵੀ ਜ਼ਿਆਦਾ ਹੋਏ ਉਹ ਵੀ ਤੁਹਾਡਾ ਘੱਟ ਹੋ ਜਾਂਦਾ ਆ ਮੈਂ ਖੁਦ ਆਪਣੇ ਨਾਲ ਕੀਤਾ ਆ ਸਭ ਕੁਛ ਸਾਡੇ ਨਾ ਇੱਥੇ ਨੀਅਰ ਬਾਏ ਉਹ ਸੀ ਜਿ ਹੁੰਦਾ ਨਾ ਯੋਗਾ ਫਿਟ ਫਿਨਸ ਵਾਲ ਆੱ ਅਜ ਕਲ ਤੁਹਾਨੂੰ ਪਤਾ ਹੋਣਾ ਫੋਨ ਤੇ ਵੀ ਬਹੁਹਤ ਚਲਦੇ ਪਏ ਨੇ ਜ ਫ੍ਰਰੀ ਆਫ ਕਸਟ ਹੁੰਦੇ ਆ ਹਨਾ ਪਹਿਲੇ ਹਾਂਜੀ ਪਹਿਲੇ ਮੈਂ ਸੋਚਿਆ ਕਿ ਮੈਂ ਇਥੇ ਟ੍ਰਈ ਕਰਾਂ ਮੈਂ ਆਪਣੀ ਮਤਲਬ ਮੇਰੀ ਫਰੈਂਡ ਗਈ ਉਹ ਉਹਨੇ ਮੈਨੂੰ ਕ ਕਹਿੰਦੀ ਯਾਰ ਬਹੁਤ ਵਧੀਆ ਸਿਸਟਮ ਆ ਇੱਥੇ ਕਰ ਲੈਂਦੇ ਹਾਂ ਇੱਥੋਂ ਕਰਕੇ ਫਿਰ ਬੰਦਾ ਜਿੰਮ ਜੁਮ ਵੀ ਜਾਏ ਰੇਟ ਘੱਟ ਹੋ ਜਾਵੇਗਾ ਉਹਨੂੰ ਮੈਂ ਕਿ ਮੇਰੇ ਕੋਲ ਨਾ ਥੋੜ੍ਹਾ ਟਾਈਮ ਨੂੰ ਮੈਨੇਜ ਕਰਨਾ ਥੋੜ੍ਹਾ ਓ ਾ ਹੋ ਜਾਏਗਾ ਕਿਉਂਕਿ ਮੇਰੇ ਬੱਚੇ ਹਜੇ ਛੋਟੇ ਆ ਮੈਂ ਕਿਹਾ ਮੈਂ ਇਸ ਕਰਕੇ ਆਪਣਾ ਘਰੇ ਹੀ ਆਪਣਾ ਸਵੇਰੇ ਮੋਰਨਿੰਗ ਆਪਣਾ ਟਾਈਮ ਰੱਖਿਆ ਹੋਇਆ ਮੈਂ ਆਪਣਾ ਸਾਡੇ ਪੰਜ ਵਜੇ ਨਾਲ ਉੱਠ ਕੇ ਛੇ ਸਾਢੇ ਛੇ ਵਜੇ ਤੱਕ ਮੈਂ ਆਪਣੀ ਐਕਸਰਸਾਈਜ਼ ਯੋਗਾ ਮ ਸਭ ਕੁਛ ਮੈਂ ਘਰੇ ਕਰਦੀ ਹਾਂ ਮੈਟ ਯੋਗਾ ਮੈਟ ਲੈ ਫੋਨ ਚ ਦੇ ਕਿਂਕ ਫੋਨ ਅੱਜ ਕਲ ਹੈਗਾ ਤੁਸੀਂ ਜਿਹੜੀ ਮਰਜੀ ਦੇਖੋ ਤੁਹਾਨੂੰ ਚੀਜ਼ ਮਿਲ ਜਾਏਗੀ
ਉਹਨਾਂ ਨੇ ਦੱਸਿਆ ਹੁੰਦਾ ਉਹਦੇ ਵਿੱਚ
ਹਾਂਜੀ ਹਾਂਜੀ ਤੇ ਮੈਂ ਕਿਹਾ ਮੈਂ ਨਹੀਂੀ ਜਾ ਸਕਦੀ ਇਸ ਕਰਕੇ ਤੇ ਤੂੰ ਜਾ ਉਹ ਮੈਨੂੰ ਕਹਿੰਦੀ ਹਾਂ ਹਾਂ ਤੂੰ ਵੇਟ ਲੂਜ ਕਰ ਹੀ ਨਹੀਂੀ ਸਕਦੀ ਤੂੰ ਏਦਾਂ ਤੂੰ ਓਦਾਂ ਮੈਂ ਕਿਹਾ ਕੋਈ ਗੱਲ ਨ ਤੈਨੂੰ ਮੈਂ ਹੁਣ ਵੇਟ ਲੂਜ ਕਰਕੇ ਕੇ ਦਿਖਾਵਾਂਗੀ ਤੇ ਫੇਿਰ ਮੈਂ ਕੀ ਕੀਤਾ ਐਕਸਾਈਜ਼ ਹਾਂ ਬਸ ਫਿਰ ਮੈਨੂੰ ਹੋਇਆ ਕਿ ਨਹੀਂ ਯਾਰ ਉਹਨੂੰ ਮੈਂ ਦੱਸਾਂਗੀ ਜ਼ਰੂਰੀ ਨੀ ਹੁੰਦਾ ਬੰਦੇ ਨੂੰ ਜਿੰਮ ਜਾ ਕੇ ਹੀ ਹਾਂਜੀ ਜਿੰਮ ਦੇਖੋ ਜਿੰਮ ਜਾ ਕੇ ਜ਼ਰੂ ਨ ਨਹੀਂ ਹੈਗਾ ਨਾ ਕਿ ਤੁਸੀਂ ਵੇਟ ਲੂਸ
ਨਹੀਂ ਨਹੀਂ ਲੋਕੀ ਅੱਜ ਕੱਲ ਤਾਂ ਸਾਰੇ ਅੱਜ ਕੱਲ ਇੰਨਾ ਸੁਣਨ ਨੂੰ ਮਿਲਦਾ ਸ ਸਾਰੀਆਂ ਲੇਟ ਸਪੈਸ਼ਲੀ ਜਿਨਾਂ ਕੋਲ ਟਾਈਮ ਨੀ ਹੈਗਾ ਸਾਰੇ ਕਹਿੰਦੇ ਕਿ ਅਸੀਂ ਘਰ ਬੈਠੇ ਬੈਠੇ ਆਪਣਾ ਇਹ ਖਾਣ ਦਾ ਥੋੜ੍ਹਾ ਠੀਕ ਕੀਤਾ ਮਤਲਬ ਸਾਡੀ ਐਕਸਰਸਾਈਜ਼ ਦੇ ਨਾਲ ਸਾਡਾ ਖਾਣ ਦਾ ਵੀਿਹੜਾ ਹੈ ਰੂਟੀਨ ਇਹ ਨੀ ਹੋਵੇ ਅਸੀਂ ਸਵੇਰੇ ਇਸ ਗੱਲ ਲਈਏ ਸ਼ਾਮੀ ਅਸੀਂ ਪੀਜ਼ਾ ਮੰਗਵਾ ਕੇ ਖਾ ਲਈਏ ਤੇ ਉਹ ਵੀ ਨੀ ਸਾਨੂੰ ਆਪਣਾ ਜਿਹੜਾ ਡਾਇਟ ਹੈ ਨਾ ਮੇਨ ਸਾਨੂੰ ਪ੍ਰੋਟੀਨ ਦਾ ਲੈਵਲ ਸਾਡੇ ਜਿਹੜੇ ਮਤਲਬ ਅੱਜ ਦੇ ਟਾਈਮ ਚ ਸਾਨੂੰ ਇਹ ਨੌਲੇਜ ਪਹਿਲ ਨਹੀਂ ਸੀ ਇੰਨੀ ਨੌਲੇਜ ਹੁਣ ਟਾਈਮ ਦੇ ਨਾਲ ਸਾਨੂੰ ਸਾਰੀ ਚੀਜ਼ ਦੀ ਨੌਲੇਜ ਹੋ ਗਈ ਹੈ ਕਿ ਹਾਂ ਕਿੰਨੀ ਬੋਡੀ ਨੂੰ ਪ੍ਰੋਟੀਨ ਚਾਹੀਦਾ ਕਿੰਨਾ ਪਾਣੀ ਚਾਹੀਦਾ ਤੇ ਇਹ ਚੀਜ਼ਾਂ ਅਗਰ ਅਸੀਂ ਕੱਠਾਂ, ਦੋਨਾਂ ਨੂੰ ਕੰਬੀਨੇਸ਼ਨ ਬਣਾ ਕੇ ਕਰੀਏ, ਆਪਣੀ ਬੋਡੀ ਦੇ ਜਿੰਨੇ ਸਾਨੂੰ ਚਾਹੀਦੀ ਹੈ
ਹਾਂਜੀ, ਬਿਲਕੁਲ-ਬਿਲਕੁਲ, ਉਹ ਵੀ ਬਹੁਤ ਜ਼ਰੂਰੀ ਰਹਿੰਦੇ ਹੈ।
ਦੋਨੋ ਅਗਰ ਚੀਜ਼ਾਂ ਦੀ ਸਹੀ ਢੰਗ ਨਾਲ ਰੱਖੀਆਂ ਨਾ ਅਸੀ ਆਪਣਾ ਵੇਟ ਮੈਨੇਜ ਕਰ ਸਕਦੇ ਆ, ਇਹਹੀ ਗੱਲ ਨੀ ਹੈ ਕਿ ਹਾਂ ਜ਼ਰੂਰੀ ਨਹੀਂ, ਕਿ ਜਿੰਮ ਜਾ ਕੇ, ਉੱਥੇ ਹਾਈ ਪ੍ਰੋਟੀਨ ਲੈ ਕੇ, ਉਹਦੇ ਪੈਸੇ ਖਰਚ ਕਰਕੇ, ਜਰੂਰੀ ਨਹੀਂ ਆ ਅੱਜ ਦੇ ਟਾਈਮ ਚ, ਅਸੀਂ ਆਪਣੇ ਨੋਰਮਲ ਪਾਰਕ ਦੀ ਵੀ ਐਕਸਰਸਾਈਜ਼ ਕਰਕੇ, ਸੈਰ ਕਰਕੇ ਵੀ ਅਸੀਂ ਕਰ ਸਕਦੇ ਆ, ਲੇਡੀਜ਼ ਕਈਆਂ ਕੋਲ ਹੈ ਹੀ ਨਹੀਂ ਕਈ ਕੋਈ ਚਲੋ ਸਾਡੇ ਵਰਗੇ ਅਸੀਂ ਕੇਹ ਦੇਣੇ ਆ, ਚਲੋ ਜੀ ਜਿੰਮ। ਦੋ ਮਹੀੇਨੇ ਜਿੰਮ ਲਗਾ ਲੈਂਣੇ ਆ। ਚਲੋ ਸਾਡੇ ਕੋਲ ਹੈ, ਅਸੀਂ ਕਰ ਸਕਦੇ ਹਾਂ, ਪਰ ਏਦਾਂ ਦੀ ਕਈ ਲੇਡੀਜ਼ ਜਿਹਨਾਂ ਕੋਲ ਹੈ ਹੀ ਨੀ ਪੈਸੇ ਨਹੀਂ ਹੁੰਦੇ, ਕਿ ਉਹ ਜਿੰਮ ਜਾ ਕੇ ਆਪਣੇ ਖਰਚ ਕਰਨ। ਜਾਂ ਪ੍ਰੋਟੀਨ ਲੈ ਲੈਣ, ਕੁਛ ਲੈ ਲੈਣ ਤਾਂ ਇਸ ਕਰਕੇ ਸਾਡੇ ਨੂੰ, ਆਪ ਆਪਣੇ ਆਪ ਨੂੰ ਹੀ ਪਹਿਲੇ ਕਰਨਾ ਬਹੁਤ
ਬਿਲਕੁਲ-ਬਿਲਕੁਲ, ਦੇਖੋ ਇੱਕ ਇਹ ਵੀ ਗੱਲ ਹੈਗੀਨਾਂ ਨਾਲੇ ਦੂਸਰੀ ਗੱਲ ਕੀ ਹੁੰਦੀ ਆ, ਕਿ ਦੇਖੋ ਸਾਡਾ ਸ਼ਰੀਰ ਹੈ ਨਾ, ਅਸੀਂ ਆਪਣੇ ਸ਼ਰੀਰ ਨੂੰ ਦੇਖਣਾ ਹੈ, ਕਿ ਤੁਸੀਂ ਆਪਣੇ ਸ਼ਰੀਰ ਨੂੰ ਕਿਵੇਂ ਮੈਨੇਜ ਕਰ ਸਕ ਸਕਦੇ ਹੋ ਹਨਾ, ਹੁਣ ਜਿਹੜੇ ਕਈ, ਮੈਂ ਮੈਕਸੀਮਮ ਇੱਦਾਂ ਦੇਖੇ ਨੇ ਕਿ ਜਿਹੜੇ ਬਹੁਤ ਜ਼ਿਆਦਾ ਹੈਲਦੀ ਲੋਗ ਹੁੰਦੇ ਆ ਹਨਾ ਉਹ ਨਾ ਧਿਆਨ ਨਹੀਂ ਦਿੰਦੇ ਉਹ ਕਹਿੰਦੇ ਚੱਲ ਕੋਈ ਗੱਲ ਨੀ, ਹੈ ਤੇ ਹੈ। ਬਟ ਨਹੀਂ, ਬਟ ਜਦੋਂ ਉਹਨਾਂ ਦੀ ਥੋੜ੍ਹੀ ਜ਼ਿਆਦਾ ਏਜ ਹੋਨੀ ਏ ਨਾ ਉਹਨਾਂ ਕੋਲ ਦੇਖਣਾ, ਓਹਨੀ ਹੀ ਸੋ ਬਿਮਾਰੀ ਬੀ ਉਹਨਾਂ ਨੂੰ ਲੱਗਦਾ ਜਾਂਦੀਆਂ, ਦੇਖੋ ਅੱਜ ਕਿਉਂ ਫਿਰ, ਹਾਂਜੀ ਜਿਵੇਂ ਹੁਣ ਕਈ ਜ਼ਿਆਦਾ ਈਦ ਚ ਵੂਮਨਸ ਹੁੰਦੀਆਂ ਨੇ, ਲੇਡੀਜ਼ ਹੁੰਦੀਆਂ ਨੇ, ਉਹ ਕਿਉਂ ਫਿਰ ਇਸ ਮਤਲਬ ਟਾਈਮ ਦੇ ਉੱਤੇ ਕਿਉਂ ਆਪਣੀ ਐਕਸਰਸਾਈਜ਼ ਜਾਂ ਯੋਗਾ ਵਗੈਰਾ ਕਰਦੀਆਂ ਨੇ? ਕਿਉਂਕਿ ਅਗਰ ਜਿਨਾਂ ਦੀ ਅੱਗੇ ਉਹਨਾਂ ਦੀ ਜਿੰਨੀ ਹੋਰ ਏਜ ਹੈਗੀ ਆ, ਜਿੰਨੀ ਰੱਬ ਨੇ ਲਿਖੀ ਹੋਈ ਆ ਕਿ ਉਹ ਥੋੜ੍ਹੀ ਵਧੀਆ ਤਰੀਕੇ ਨਾਲ ਨਿਕਲ ਜਾਏ। ਜਿਵੇਂ ਹੁਣ ਦੇਖੋ ਨਾ ਸਾਡੇ, ਜਿਵੇਂ ਸਾਡੇ ਤੁਸੀਂ ਲਗਾ ਲਓ ਮੰਮੀਆਂ ਦਾਦੀਆਂ, ਜੋ ਮਤਲਬ ਜਿੱਦਾਂ ਦਾ ਵੀ ਜੋ ਸਿਸਟਮ ਹੈਗਾ ਉਹ ਦੇਖੋ ਉਹਨਾਂ ਦੀ ਹੁਣ ਕਿੰਨੀ-ਕਿੰਨੀ ਏਜ ਹੋ ਗਈ। ਨੇ ਬਟ ਰੱਬ ਦੀ ਦੇਣ ਫਿੱਟ ਫਾਟ
ਹਾਂ ਉਹਨਾਂ ਦੀ ਉਹਨਾਂ ਨੇ ਆਪਣੇ ਟਾਈਮ ਦਾ ਖੁੱਲੀਆਂ ਇੱਕ ਤਾਂ ਦੂਸਰਾ ਮੇਨ ਪੋਲਿਊਸ਼ਨ ਜਿਹੜਾ ਪ੍ਰਦਿਊਸ਼ਨ ਇੰਨਾ ਜ਼ਿਆਦਾ ਹੋ ਗਿਆ ਉਹਦੀ ਵਜ੍ਹਾ ਨਾਲ ਵੀ ਪਹਿਲੇ ਦੇ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਸੀਗੀਆਂ ਪੈਦਲ ਜਾਣਾ ਪੈਦਲ ਆਣਾ ਕਿਤੇ ਵੀ ਜਾਣਾ ਮੈਨ ਤੋਂ ਪਹਿਲੇ ਮਨੂੰ ਮੈਨੂੰ ਹਲੇ ਵੀ ਯਾਦ ਹੈ ਜਦੋਂ ਛੋਟੇ ਸੀਗੇ ਤੇ ਮੰਮੀ ਸਾਨੂੰ ਸਕੂਲ ਪੈਦਲ ਹੀ ਛੱਡਣ ਜਾਂਦੇ ਸੀ ਸਾਡਾ ਸਕੂਲ ਦੋ ਕੁ ਕਿਲੋਮੀਟਰ ਦਾ ਸੀਗਾ ਹੀ ਦੋ ਸਵਾ ਦੋ ਕਿਲੋਮੀਟਰ ਸਾਨੂੰ ਪੈਦਲ ਛੱਣ ਜਾਣਾ ਫਿਰ ਛੋਟੀ ਟਾਈਮ ਸਾਨੂੰ ਪੈਦਲ ਹੀ ਲੈਣ ਆਉਂਦੇ ਸਾਨੂੰ ਕੋਈ ਉਸ ਟਾਈਮ ਕੋਈ ਇੰਨੀਆਂ ਰਿਕਸ਼ੇ ਤਾਂ ਰਿਕਸ਼ੇ ਵੀ ਹੁੰਦੇ ਸੀਗੇ
ਹਾਂਜੀ ਹਾਂਜੀ
ਹੋ ਸਕਦਾ ਉਸ ਗਲ ਚ ਨਿਕਲ ਜਾਂਦੇ ਸੀਗੇ ਤੇ ਹੁਣ ਅੱਜ ਦੇ ਟਾਈਮ ਚ ਕੀ ਹੈ ਘਰ ਦੇ ਅੱਗੇ ਬੱਸ ਆਉਂਦੇ ਬੱਚਿਆਂ ਦੀਆਂ ਵਹਿਨਾ ਹੀ ਹੈ ਸਾਡੇ ਵਰਗਿਆਂ ਲਈ ਵੀ ਬੱਚਿਆਂ ਨੂੰ ਵਹਿਣ ਚ ਬਿਠਾਇਆ ਬੱਸ ਚ ਬਠਾਇਆ ਚਲੋ ਜੀ ਬ ੇ ਉੱਥੇ ਉਤਰਨਾ ਉਹ ਨੇ ਤੇ ਸਾਡੇ ਵਰਗੇ ਲੋਕਾਂ ਲਈ ਵੀ ਬਿਲਕੁਲ ਹੀ ਐਕਸਰਸਾਈ ਖ਼ਤਮ ਹੋ ਗਈ ਹੈ
ਹੋ ਗਈ ਹੈ ਦੇਖੋ ਨਾ ਹੁਣ ਜਿਵੇਂ ਤੁਸੀਂ ਇਹ ਗੱਲ ਕਈ ਨਾਲ ਵੀ ਦੂਸਰੀ ਗੱਲ ਹੈਗੀ ਆ ਉਸ ਟਾਈਮ 'ਤੇ ਸਾਡੀ ਦਾਦੀਆਂ ਦੇ ਸਾਡੀ ਮੰਮੀਆਂ ਦੇ ਟਾਈਮ 'ਤੇ ਕੀ ਹੁੰਦਾ ਸੀ ਜਿਹੜਾ ਉਹਨਾਂ ਦਾ ਖਾਣਾ ਪੀਣਾ ਸੀ ਨਾ ਉਹ ਬਾਹਰ ਸਭ ਪਿਓਰ ਸੀ ਦਹੀਂ ਦੁੱਧ ਸਭ ਕੁਛ ਲਾ ਲਓ ਤੁਸੀਂ ਵੈਜ ਤੁਸੀਂ ਨੋਨ ਵੈੱਜ ਵੀ ਬਣਾਵੇ ਦੂਸਰੀ ਤਰਫ ਲੈਓ ਨਾ ਸਬ ਵੈਜ ਹੁੰਦਾ ਸੀ ਅੱਜ ਕੱਲ੍ਹ ਤੁਹਾਡੀ ਏਟ ਟੂ ਜੈੱਡ ਚੀਜ਼ 'ਚ ਮਿਲਾਵਟ
ਮਿਲਾਵਟ ਸਭ ਅੱਜ ਕੱਲ੍ਹ ਖਾਣ ਤੋਂ ਪਹਿਲੇ ਚਾਰ ਵਾਰੀ ਸੋਚਣਾ ਪੈਂਦਾ ਹੈ ਹਾਂ ਚੀਜ਼ ਖਾਈਏ ਕਿ ਲੈ ਲਈਏ ਕਿ ਨਾ ਲੈ ਲਈਏ ਹੁਣ ਲੀਚੀਆਂ ਦਾ ਇੰਨਾ ਆਉਂਦਾ ਪਿਆ ਸੀਗਾ ਕਿ ਕਿ ਹਾਂ ਲੀਚੀਆਂ ਦੇ ਉੱਪਰ ਕਲਰ ਕਰ ਦਿੰਦੇ ਆ ਹੁਣ ਮੈਂ ਜਦੋਂ ਵੀ ਲਿਆਂਦੀ ਪਈ ਆ ਮੈਂ ਉਹਨਾਂ ਨੂੰ ਪਹਿਲੇ ਦੋ ਤਿੰਨ ਘੰਟੇ ਸਿਰਕੇ ਵਾਲੇ ਪਾਣੀ ਚ ਪਾ ਕੇ ਰੱਖਦੀ ਹਾਂ ਤਾਂ ਕਿ ਉਹਨਾਂ ਦਾ ਜਿਹੜਾ ਉੱਪਰ ਹਾਂ ਉਹਹੀ ਨਾ ਕੀ ਚੀਜ਼ਾਂ ਪਤਾ ਨੀ ਚੱਲਦੀਆਂ ਕਿ ਸਹੀ ਹੁੰਦਾ ਸਾਰੇ ਜੀ ਕਹਿੰਦੇ ਫਰੂਟ ਖਾਓ ਫਰੂਟ ਖਾਓੂਸ ਨਾ ਬੀ ਫੂ ਖਾਓ ਡਰੇਕਟ ਤੇ ਡਾਇਰੈਕਟ ਫਰੂਟ ਖਾਈਏ ਕਿੱਦਾਂ ਸਾਰਾ ਤਾਂ ਉਹਨਾ ਨੇ ਇੰਜੈਕਸ਼ਨਾਂ ਨਾਲ ਪਕਾਏ ਹੋਏ ਹੈ
ਹਾਂਜੀ ਹਾਂਜੀ ਆਹੀ ਸਭ ਸਿਸਟਮ ਹੈ ਨਾ ਬਟ ਇਹੀ ਹੈ ਕਿ ਹਾਂ ਹਾਂ ਅ ਜਿਵੇਂ ਤੁਹਾਨੂੰ ਤੁਸੀਂ ਕਹਿ ਰਹੇ ਹੋ ਨਾ ਸਾਡੇ ਦਾਦੀਆਂ ਨੇ ਇਹ ਸਭ ਚੀਜ਼ਾਂ ਖਾਧੀਆਂ ਨੇ ਫਿੱਟ ਪਾ ਦੇਖੋ ਹੁਣ ਜਦੋਂ ਸਾਡੀ ਉਓਨੀ ਏਜ ਤੱਕ ਪਹੁੰਚਣਾ ਨਾ ਜਿਵੇਂ ਮਨਲਬ ਮੰਨ ਲਓ ਜੀ ਫਿਫਟੀ ਪਲੱਸ ਲਾ ਲਓ ਜਾਂ ਫਿਫਟੀ ਫਾਈਵ ਪਲੱਸ ਲਾ ਲਓ ਬਟ ਸਾਡੇ 'ਚ ਨਾ ਉਹ ਚੀਜ਼ਾਂ ਨਹੀਂ ਹੋਣੀਆਂ ਅਸੀਂ ਮਤਲਬ ਬਹੁਤ ਜਲਦੀ ਥੱਕ ਜਿਹਾ ਕਰਨਾ ਸਾਡੇ ਕੋਲ ਕੰਮ ਨਹੀਂ ਹੋਇਆ ਕਰਨਾ ਇਹ ਸਭ ਚੀਜ਼ਾਂ ਹੋਣੀਆਂ ਨੇ ਪਰ ਦੇਖੋ ਅਸੀਂ ਹੁਣ ਹਾਂਜੀ ਅਸੀਂ ਹੁਣ ਤੋਂ ਹਾਂਜੀ ਕਿ ਆਪਣੀ ਐਕਸਰਸਾਈਜ਼ ਕਰੀਏ ਅਸੀਂ ਆਪਣੀ ਬੋਡੀ ਨੂੰ ਉਹ ਚੀਜ਼ ਵੱਲ ਨਾ ਲੈ ਕੇ ਜਾਈਏ ਕਿ ਹਾਂ ਬਾਈ ਕਿ ਮੇਰਾ ਉਹ ਸਿਸਟਮ ਨਾ ਹੋਏ ਮੇਰੇ ਨਾਲ ਆਪਣੇ ਹੱਥ ਨਾ ਜੇ ਤੁਸੀਂ ਚਾਹੋਗੇ ਤਾਂ ਤੁਸੀਂ ਕਰੋਗੇ ਹੁਣ ਜਿਵੇਂ ਤੁਹਾਨੂੰ ਮੈਂ ਵੇਟ ਲੂਜ਼ ਵਾਲੀ ਗੱਲ ਕੀਤੀ ਹੈ ਹੁਣ ਦੇਖੋ ਤੁਹਾਡੇ ਜਾਂ ਮੇਰੇ ਅੰਦਰ ਉਹ ਚੀਜ਼ ਹੋਏਗੀ ਕਿ ਨਹੀਂ ਯਾਰ ਅਗਲੀ ਉਹ ਕਰ ਸਕਦੀ ਹੈ ਤੇ ਮੈਂ ਕਿਉਂ ਨਹੀਂ ਕਰ ਸਕਦੀ ਸਭ ਤੋਂ ਵੱਡੀ ਗੱਲ ਤਾਂ ਹੈ ਨਾ ਹਨ ਦੂਸਰੀ ਚੀਜ਼ ਹੁੰਦੀ ਹੈ ਕਿ ਅੱਜੱਲ ਅੱਜ ਕੱਲ ਵੈਸੇ ਹੀ ਮਤਲਬ ਜਿਸ ਤਰ੍ਹਾਂ ਦੀ ਜਨਰੇਸ਼ਨ ਆ ਮੋਡਰਨ ਜਨਰੇਸ਼ਨ ਆ ਅੱਜ ਕੱਲ੍ਹ ਦੀ ਅੱਜ ਕੱਲ੍ਹ ਤਾਂ ਵੈਸੇ ਹੀ ਹੈਲਦੀ ਲੋਕ ਤਾਂ ਕਿੰਨੇ ਹੁੰਦੇ ਆ ਨਾ ਹਾਏ ਤੇਰੀ ਤਾਂ ਇਏਡੇ ਬੱਚੇ ਹੈਗੇ ਤਾਂ ਤਾਂ ਵੀ ਇੰਨੀ ਮੋਟੀਆਂ ਬਟ ਕਈ ਲੋਕ ਹੁੰਦੇ ਨੇ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਵੀ ਹੁੰਦੇ ਨੇ, ਬਟ ਉਹਨਾਂ ਨੇ ਆਪਣੇ ਆਪ ਨੂੰ ਪੂਰਾ ਇੱਕ ਫਿੱਟ ਰੱਖਿਆ ਹੁੰਦਾ ਨਾ, ਹਾਂਜੀ ਕਹਿ ਨਹੀਂ ਸਕਦਾ ਉਹਨਾਂ ਨੂੰ ਕੋਈ ਕੀ ਇਹਨਾਂ ਦੇ ਦੋ ਤਿੰਨ ਬੱਚੇ ਹੋਣਗੇ
ਹਾਂ ਉਹ ਤਾਂ ਹੱਥ ਹੈ ਕਿਉਂ ਜਿੱਦਾਂ ਅਸੀਂ ਚਲੋ ਸੈਬ ਸੈਲੀਬ੍ਰਿਟੀਜ਼ ਨੂੰ ਦੇਖਦੇ ਆ ਕਿੰਨਿਆਂ ਸੈਲੀਬ੍ਰਟੀਜ਼ ਇੱਦਾਂ ਦੀਆਂ ਹੈਂਗੀਆ ਜਿਨ੍ਹਾਂ ਨੇ ਬੱਚੇ ਏਡੇ- ਏਡੇ ਵੱਡੇ ਹੋਣ ਦੇ ਬਾਵਜੂਦ ਲੱਗਦੀਆਂ ਨਹੀਂ ਹੈ ਕਿ ਹਾਂ ਪੰਜਾਹ ਸਾਲ ਦੀਆਂ ਹੈਗੀਆਂ ਹੁਣ ਦੇਖੋ ਤਾਂ ਬਿਲਕੁਲ ਇੰਨੀਆਂ ਫਿਟ, ਫਿਰ ਉਹ ਵੀ ਰੱਖ ਰੱਖਦੀ ਹੈ ਆਪਣੇ ਆਪ ਨੂੰ ਠੀਕ ਹੈ ਉਹਨਾਂ ਕੋਲ ਪੈਸਾ ਹੈ, ਕੁਛ ਵੀ ਹੈ, ਪਾਵਰ ਵੀ ਹੈ, ਪਰ ਫਿਰ ਵੀ ਆਪਣੇ ਆਪ ਨੂੰ ਬੋਡੀ ਤਾਂ ਉਹਨਾਂ ਨੇ ਅਪਣੀ ਅਪਣੇ ਆਪ ਨੂੰ ਕਰ ਰਹੀ ਹੈ ਨਾ ਤੇ ਸਾਨੂੰ ਵੀ ਉਹਨਾਂ ਚੀਜ਼ਾਂ ਤੋਂ ਹੀ ਇੰਸਪਾਇਰ ਹੋ ਉਹਨਾਂ ਵਰਗਾ ਹੀ ਚਲੋ ਅਸੀਂ, ਉਹਨਾਂ ਵਰਗੀ ਬੋਡੀ ਤਾਂ ਨੀ ਮੇਨਟੇਨ ਕਰ ਸਕਦੇ। ੲਟਲੀਸਟ ਅਸੀਂ ਅਪਣੇ ਲਈ ਅਪਣੀ ਬੋਡੀ ਨੂੰ ਠੀਕ ਰੱਖਣ ਲਈ ਔਨੀ ਐਕਸਰਸਾਈਜ਼ ਕਰੀਏ ਕਿ ਸਾਡੀ ਜਿਹੜੀ ਡੇਲੀ ਅਸੀਂ ਈਜ਼ੀ ਕੰਮ ਜਿਹੜੇ ਅਸੀਂ ਈਜ਼ੀਲੀ ਅਪਣੇ ਅਪਣੇ
ਕਰ ਸਕੇ, ਹਾਂਜੀ ਹਾਂਜੀ। ਚਲੋ ਕੋਈ ਨੀ ਵਧੀਆ ਲੱਗ ਤੁਹਾਡੇ ਨਾਲ ਗੱਲ ਕਰਕੇ ਤੇ ਅਸੀ ਜ਼ਰੂਰ ਹੁਣ ਭਈ ਜਾਵਾਂ ਕਰਾਂਗੇ ਇਕੱਠੇ, ਥੋੜ੍ਹਾ ਐਕਸਰਸਾਈਜ਼ ਵ ਵੱਲ ਧਿਆਨ ਦੇਈਏਗੇ ਠੀਕ ਹੈ। ਠੀਕ ਹੈ, ਠੀਕ ਹੈ। ਓਕੇ ਓਕੇ ਸਤਿ ਸ਼੍ਰੀ ਅਕਾਲ